ਲੋ, ਸਾ ਸਿ ਕਾਲ ਜੀ, ਹੋਰ ਕਿਸ ਤਰ੍ਹਾਂ ਹੋ?
ਬਸ ਠੀਕ ਆ, ਤੁਸੀਂ ਸੁਣੋ
ਬਸ ਵਧੀਆ, ਹੋਰ ਕੀ ਬੋਲ ਰਿਹਾ ਮੌਸਮ।
ਮੌਸਮ ਤਾਂ ਬਹੁਤ ਠੰਢਾ ਹੋ ਗਿਆ ਬਾਰਿਸ਼ ਵੀ ਬਹੁਤ ਹੁੰਦੀ ਪੀ ਏ, ਸਵੇਰੇ ਸੀ ਬਾਰਿਸ਼ ਚਾਲੂ ਹੈ।
ਹਾਂ ਏਥੇ ਵੀ। ਇੱਥੇ ਵੀ ਬੋਹੋਤ ਬਰਸਾਤ ਹੁੰਦੀ ਪਈ ਇਕ ਦਮ ਠੰਡਾ ਮੌਸਮ ਹੋ ਗਿਆ ਐ।
ਹਾਂਜੀ-ਹਾਂਜੀ।
ਓਹਿ ਓਹਿ ਮੈਂ ਵ। ਚੀ ਨੂੰ ਬੁੱਕ ਪੜਾ ਰਹੀ ਸੀ, ਤੇ ਬੁੱਕ ਵਿਚ ਬਸ ਮੈਂ ਉਹੀ ਦੇਖ ਰਹੀ ਸੀ। ਕਿ ਕਿੰਨੇ ਅਲੱਗ-ਅਲੱਗ ਫੈਸਟੀਵਲ ਹੈ ਇੰਡੀਆ ਓ। ਵਰਗੇ ਕੰਟਰੀ ਵਿੱਚ, ਕਿੰਨੇ ਅਲੱਗ-ਅਲੱਗ ਤਿਉਹਾਰ ਮਨਾਉਂਦੇ ਨੇ।
ਹਾਂਜੀ, ਹਾਂਜੀ-ਹਾਂਜੀ-ਹਾਂਜੀ-ਹਾਂਜੀ।
ਈ ਵੀ ਨਹੀਂ ਕਰ ਸਕਦੇ, ਇੰਨੇ ਤਉਹਾਰ ਹੋ। ਹ।
ਹਾਉ, ਮਹਾਰਾਸ਼ਟਰ ਪਾਸੇ ਤਾਂ ਜ਼ਿਆਦਾ ਐ। ਕਇਅਨ ਗਣਪਤੀ ਹੋ ਗਿਆ, ਮਾਤਾ ਹੋ ਗਈ।
ਹਾਂਜੀ, ਅਹਿ ਸਭ ਤੇ ਮਤਲਬ ਅਲੱਗ। ਅਲੱਗ-ਅਲੱਗ-ਅਲੱਗ ਅਪਣੇ ਹੀ ਇਹ ਹੈਗੇ ਨੇ। ਫੈਸਟੀਵਲ ਹੈਕਿ ਨੇੀ, ਅਲੱਗ-ਅਲੱਗ ਤਿਉਹਾਰ ਮਨਾਂਦੇ ਹਰ ਕੋਈ। ਸਭ ਦੀ ਅਲਗ-ਅਲੱਗ-ਅਲੱਗ-ਅਲੱਗ ਚੀਜ਼ਾਂ ਹੈਗੀਆਂ, ਕਿੰਨੇ ਤਿਉਹਾਰ ਕਿੰਨੇ। ਅਲਗ-ਅਲੱਗ। ਕਿਸਮ ਦੇ ਲੋਕੀ ਰੇਹ ਰਹੇ ਨੇ, ਹੈਕਿ ਨੀ ਜਿਹੜੇ ਅਲੱਗ-ਅਲੱਗ ਲੈਂਗੁਏਜ ਬੋਲਦੇ ਨੇ।
ਹਾਂ, ਬਹੁਤ ਸਾਰੇ ਲੈਂਗੁਏਜ ਬੋਲਦੇ ਨੇ
ਓਹ ਤੇ ਹੈ ਹੀ ਓਹੀ ਓਹੀ, ਓਹੀ ਮੈਂ ਦੇਖ ਰਹੀ। ਸੀ ਕਿੰਨੇ ਮਤਲਬ ਫੈਸਟੀਵਲ ਮਨਾਏ ਜਾਂਦੇ ਨੇ ਜਿੱਦਾਂ ਅ। ਚੇੱਨਈ ਸਾਈਡ ਬਨਾਇਆ ਜਾਂਦਾ, ਪੋਂਂਗਲ ਨਮਸ। ਸਾਲ ਸ਼ੁਰੂ ਹੋਣ ਲਈ, ਹੈਕਿ ਨੀ, ਆਪਣੇ ਵੱਲ ਮਨਾਈ ਜਾਂਦੀ ਹੈ।
ਗੁੜੀ ਪਾੜਵਾ ਮ ਰਾਂਦੇੇ ਮਹਾਰਾਸ਼ਟਰੇ
ਹਾਂਜੀ ਉੱਥੇ ਗੁੜੀ ਪਾੜਵਾ ਮਨਾਉਂਦੇ ਨੇ
ਹਾਂ ਉਥ ਗੜੀ ਵਾਲਾ ਵੀ ਹਾਂਜੀ ਹਾਂਜੀ
ਿਉਹਾਰ ਮਤਲਬ ਸਧੇ ਅਲੱਗ ਅਲਗ ਅਲੱਗ ਅਲੱਗ ਕਿਸਮ ਦੇ ਤਿਉਹਾਰ ਹੈਗੇ ਨੇ
ਹਾਂਜੀ ਤੁਂ ਦਾ ਫੇਵਰੇਟ ਤਿਉਹਾਰ ਕੌਣ ਤਾਂ ਹੈ ਪੜਾ ਵੀ
ਮੇਰਾ ਤੇ ਫੇਵਰੇਟ ਤਿਉਹਾਰ ਲੋਹੜੀ ਹੈਗਾ ਹੈ ਜਿੱਥੇ ਆਪਾਂ ਬਹੁਤ ਇੰਜੋਏ ਕਰ ਸਕਦੇ ਨੇ ਹੈਗੀ ਨੀ
ਹਾਂ ਮੇਰਾ ਸਭ ਫ ਫੇਵਰੇਟ ਤਿਉਹਾਰ ਹੈ ਹੋਲੀ
ਹਾਂਜੀ ਹੋਲੀ ਤੇ ਮੇਰੀ ਕੁੜੀ ਨੂੰ ਬੜਾ ਪਸੰਦ ਹੈ ਕਿ ਇੰਨਾ ਪਸੰਦ ਹੈ ਕਿ ਪੂਰਾ ਸਾਲ ਇੰਤਜ਼ਾਰ ਕਰਦੀ ਹੋਲੀ ਵਾਸਤੇ
ਾਂ ਹਾਂਜੀ ਹਾਂਜੀ ਮਨ ਵੀ ਬਹੁਤ ਅੱਛਾ ਲੱਗਦਾ ਹੈ ਹੋਲੀ ਉਹ ਵੀ ਦਿੱਲੀ ਪਾਸੇ ਜ਼ਿਆਦਾ ਅੱਛੀ ਲੱਗਗੀ ਹੋਲੀ ਮੈਨੂੰ
ਹਾਂਜੀ-ਹਾਂਜੀ ਮੇਰੇ ਹਸਬੈਂਡ ਦੇ। ਤਾਂ ਮੇਰੇ ਹਸਬੈਂਡ ਕਾਨ, ਯੂਪੀ ਵਾਲੇ ਪਾਸੇ ਦੀ ਹੈ ਨਾ? ਤੇ ਓਨ੍ਹਾਂ ਦੇ ਇਧਰ ਤੇ, ਹੋਲੀ ਅਲੱਗ ਹੀ ਕਿਸਮ ਦੀ ਮਨਾਂਦੇ ਨੇ। ਮਤਲਬ ਦੇਖੋ ਕਿੰਨੀ-ਕਿੰਨੀ ਅਪਣੇ ਤੇ ਕਿੱਦਾਂ ਕਲਰ ਵਾਲੀ ਮਣਾਂਦੇ ਨਾ ਉਹਨਾਂ ਦੇ। ਵਾਲੀ ਹੋਲੀ ਮਨਾਂਦੇ ਨੇ।
ਕਿਹੜੀ
ਅੰਡੇ ਸਿਰ ਸਿਰ ਕੇ ਹੋਲੀ ਮਨਾਉਂਦੇ ਹੈ
ਅਂਡੇ ਵੀ ਸੁੱਟਦੇ ਨੇ ਮੈਂ ਟਮਾਟਰ ਸੁਣਿਆ ਸੀਗਾਡ
ਨਹੀਂ ਨਹੀਂ ਨਹੀਂ ਅੰਡੇ ਵੀ ਸੁੱਟ ਕੇ ਗੋਬਰ ਵੀ ਸੁੱਟ ਕੇ
ਹਾਂ ਗੋਬਰਤ ਹਣ ਵੀ ਮੈਨੇ ਚਿੱਖਲ ਸੁਣਵਾ ਹੈ ਗੋਬਰ ਸੁਣਵਾ ਹੈ ਹਮ ਹਮ
ਅੰਡੇ ਸੁੱਟ ਕੇ ਵੀ ਹੋਲੀ ਮਨਾਉਂਦੇ ਨੇ ਤੇ ਉਹਨਾਂ ਸਾਡੇ ਇੱਥੇ ਕਿੱਦਾਂ ਆਪਾਂ ਇਹ ਮਨਾਉਦੇ ਹ ਨਾ ਹੋਲੀ ਦੇ ਉੱਤੇ ਇਸ ਤਰ੍ਹਾਂ ਹੀ ਆਪਾਂ ਬਾਹਰੋਂ ਦੀ ਮਿਠਾਈਆਂ ਮਿਠਾਈਆਂ ਲਿਆ ਆਉਂਦੇ ਨੇ ਜਾਂ ਕੁੱਝ ਬਣਾਉਣਾ ਹੈ ਹਲਕਾ ਫੁਲਕਾ ਤੇ ਘਰੇ ਬਣਾ ਲੈਂਦੇ ਨੇ
ਲੇਕਿਨ ਯੂ ਸਾਈਡ ਨਾ ਬਥੇਰਾ ਮਤਲਬ ਵੱਡਾ ਤਿਉਹਾਰ ਬਣਦਾ ਹੋਲੀ ਮਤਲਬ ਉੱਥੇ ਦਾ ਬਹੁਤ ਹੀ ਵੱਡਾ ਤਿਉਹਾਰ
ਹਾਂਜੀ ਹਾਂਜੀ ਬਹੁਤ ਵੱਡਾ ਤਿਉਹਾਰ ਇੱਕੋ ਇੱਕਸੀ ਹੋਲੀ ਖੇਡਦੇ ਨਾ ਉਹ ਕੱਪੜੇ ਹੁੰਦੇ ਨੇ ਨਾ ਪੁਰਾਣੇ ਕੱਪੜੇ ਉਸ ਉਸਨੂੰ ਬੁਨ ਕੇ ਉਸਦੀ ਗੁੱਤ ਤਿਆਰ ਕਰਦੇਣ ਤੇ ਉਸਨੂੰ ਡੰਡੇ ਨਾਲ ਬੰਨਦੇਣ ਤੇ ਉਹ ਮਾਰਦੇਣ ਫ ਦੇਰਾਂ ਨੂੰ
ਅੱਛਾ ਹਾਂ ਹਾਂ ਹਾਂ ਹਾਂ
ਹਾਂ ਉਹ ਬਹੁਤ ਜ਼ੋਰ ਸੀ ਲੱਗਦੀ ਹੈ ਪਰ ਕਿਸੇ ਕਿਸੇ ਨੂੰ ਸਹਿਣ ਹੁੰਦੀ ਉਹ ਗਲਤ ਨਾਲ ਲੱਗੀ ਨਾ ਤਾਂ ਬਹੁਤ ਾਲ ਹੋ ਗ ਨੇ
ਹਾਂਜੀ ਹਾਂਜੀ ਤੇ ਉਹੀ ਹੈ ਕਿ ਉੱਥੇ ਮੰਨੀ ਗੁਜੀਆ ਆਪਣੇ ਤੇ ਜਿੱਦਾਂ ਕਰਜੀ ਬਣਦੀ ਹੈ ਨਾ ਦੀਵਾਲੀ ਤੇ ਉੱਥੇ ਉਹੀ ਗੁਜੀਆਂ ਬਣਦੀ ਉਹਨਾਂ ਦੇ ਤੇ ਗੁਜੀਆ ਹੀ ਫੇਮਸ ਹੈ ਗੁਜੀਆ ਤੇ ਆਲੂ ਦੀ ਪੂਰੀ
ਹਾਂਜੀ ਹਾਂਜੀ ਹਾਂਜੀ ਸੇਮ ਸੇਮ ਸੇਮ ਹਾਂਜੀ
ਹੈ ਕਿ ਨਹੀਂ ਅਤੇ ਮਤਲਬ ਇੰਨੇ ਅਲੱਗ ਅਲੱਗ ਔਰ ਆ ਇੱਥੇ ਮਹਾਰਾਸ਼ਟਟਰ ਵਿੱਚ ਤਾਂ ਇਸ ਤਰ੍ਹਾਂ ਦਾ ਕੁੱਛ ਨੀ ਹੈ ਜਿਹੜੀ ਮਿਠਾਈ ਆ ਹਾਂ ਗੁਜੀਆ ਤੇ ਆਉਂਦੀ ਹੋਲੀ ਤੇ
ਹਾਂਜੀ ਹਾਂਜੀ ਗੁਜ ਤਾਂ
ਹਾਂਜੀ ਗੂਜੀਆਂ ਆਉਂਦੀ ਹੋਲੀ ਤੇ ਕੀ ਹੈ ਕੀ ਇੱਥੇ ਗੁੜ ਵਾਲੀ ਵੀ ਚਾਸਨੀ ਵਾਲੀ ਗੁਜੀਆਂ ਮਿਲਦੀ ਹੈ ਹੈਗੀ ਨੀ ਜਿਹੜੀ ਆਪਾਂ ਘਰੇ ਮਨਾਉਂਦੇ ਦੀਵਾਲੀ ਤੇ ਦੇਖੋ ਦੀਵਾਲੀ ਤੇ ਮਹਾਰਾਸ਼ਟਟਰ ਵਿੱਚ ਕਿਹੋ ਜਿਹਾ ਤਿਉਹਾਰ ਹੁੰਦਾ ਹੈ ਠੀਕ ਘ ਘਰੇ ਜਾ ਕੇ ਰੋਕੀ ਪਲੇਟਾਂ ਦਿੰਦੇ ਨੇ
ਬਿਲਕੁਲ
ਹੈ ਕਿ ਨਹੀਂੀ
ਹਾਂ ਹਾਂ ਪਲੇਟਾਂ ਦਿੰਦੇ ਸਾਰੇ ਪ੍ਰਕਾਰ ਦੀ ਮਿਠਾਈਆਂ ਹਾਂ ਮਤਲਬ ਕਿਸ ਤਰ੍ਹਾਂ ਹਰ
ਬਨਾਈਆਂ ਮੰਮੀ ਨਾਲ ਮਿਲ ਕੇ ਦੀਵਾਲੀ ਤੇ ਨਾ ਜਿੱਦਾਂ ਲੱਡੂ ਬ ਬਟਣੇ ਹੈ ਕੀ ਨੀ ਬੇਸਣ ਦੇ ਸੂਜੀ ਦੇ ਕਰੰਜੀਆਂ ਬਣਾ ਨੀਆਂ ਰਾਤ-ਰਾਤ ਭਰ ਕਰੰਗੀਆ ਬਣਾਂਦੇ ਸੀ ਕਿੱਲੋ-ਕਿਲੋ ਪਰ ਮਸਾਲਾ ਲੈ ਕੇ
ਹਾਂ-ਹਾਂ-ਹਾਂ-ਹਾਂ ਬੋਤ ਅੱਛੀ ਏਦੇ ਸ਼ੋਅ ਵੀ ਬੋਤ ਅੱ ਛੀ ਬਣਦੀ ਐ ਲਸਣ ਵਾਲੀ ਫਿੱਕੀ ਸਿਓ ਅ ਕੇ ਓ ਕੇਰੀ ਹੋਈ ਓ ਕੀ ਹੋਂਦੀਂ ਏ ਨਾ ਓ ਯਾਰ ਭਾਵਨਾਗਿਰੀ ਹਾਂ ਭਾਵਨਾਗਿਰੀ ਵੀ ਬੋ ਅੱਛੀ ਲੱਗਦੀ ਹੈ ਹਾਂ ਫੇਿਰ ਬੂੰਦੀ ਹੋ ਗਈ ਇੱਕ ਪ੍ਰ ਅਲਗ ਪ੍ਰਕਾਰ ਦੀ ਫਿੱਕੀ ਮਿੱਠੀ ਅਲੱਗ ਅਲੱਗ ਪ੍ਰਕਾਰ ਦੀਆਂ ਚੀਜ਼ਾਂ ਬਣਦੀਆਂ ਦੀਵਾਲੀ ਤੇ ਤੋ ਬੋਤ ਕੁੱਝ ਬਣਦੈ।
ਹਾਂਜੀ।
ਅਸੀਂ ਵੀ ਰਾਧ ਬੈਠ ਕੇ ਹਾਂ ਗੁਜੀਆ ਬੜਾ ਸਿਓ ਬੜਾ। ਬੜਾ ਮਤਲਬ ਕੁੱਛ ਨਾ ਕੁੱਛ ਕੁੱਛ ਨਾ ਕੁੱਛ ਚੱਲਦਾ ਈ ਚੱਲਦਾ ਰੈਂਦੈ ।
ਓਹੀ ਐ ਚੂੜਾ ਤੇ ਮਤਲਬ ਇੱਥੇ ਜੇੜ੍ਹੇ ਮਰਅਟੇ ਬਨਾਨੇ
ਹਾਂ-ਹਾਂ-ਹਾਂ ਹਾਂਜੀ।
ਹਾਂ ਓ ਟੇਸਟ ਈ ਕੁੱਛ ਅਲੱਗ ਹੁੰਦੈ ਲਸਣ ਵਗੈਰਾ ਪਤਾ ਨੀ ਕੀ ਕੀ ਮਿਰਚਾਂ ਪਾ ਕੇ ਨਾ ਅੱਛਾ ਚੂੜਾ ਬਣਾਂਦੇ ਓ ਘਰੇ ਕਈ ਤੇ ਚਟਪਟਾ ਜਾ ਬਣਾ ਲੈਂਦੇ ਨੇ ਪੇ ਪਰ ਪੋਹਾ ਦਾ ਹੈ ਕੇ ਨੀ
ਹਾਂਜੀ-ਹਾਂਜੀ-ਹਾਂਜੀ-ਹਾਂਜੀ ਓ ਪੀ ਓ ਖੰਡ ਪੀਸ ਕੇ ਪਾਂਦੇ ਨਾ ਉਸ ਚ ਖੱਟਾ ਮਿੱਠਾ ਮਸਾਲਾ ਤੇ ਖੰਡ ਪੀ
ਹਾਂਜੀ ਓਈ ਏ ਨਾਲੇ ਓ ਲੋਕ ਤਿਲ ਵੀ ਪਾਂਦੇ ਨੇ ਚੂੜਾਂ ਵਿੱਚ
ਪਾਂਦੇ ਨਾ ਤਿਲ ਪਾਂਦੇ ਓ ਦਾਲ ਜੇੜੀ ਆਪਣੀ ਜ ਦਾਲਾਂ ਦੀ ਜੇੜੀ ਦਾਲ ਜੇੜੀ ਮਹਾਰਾਸ਼ਟਰ ਚ ਫੁਟਾ ਨੀ ਕੇਂਦੇ ਦਾਲ ਪੈਂਦੀ ਜੇੜੀ
ਹੂੰ-ਹੂੰ
ਹੂੰ-ਹੂੰ ਮਤਲਬ ਹਰ ਚੀਜ਼ ਅੱਛੀ ਬਣਦੀ ਏ ਹਰ ਚੀਜ਼ ਕੋਈ-ਕੋਈ ਮਾਲ ਪੂਆ ਨਾ ਸੁਣੇ ਇਸ ਅੰਮਰਸੇ ਕੈਂਦੇ ਨੇ ਅੰਮਰਸੇ-ਅੰਮਰਸੇ ਉਸਦੇ ਤਾਂ ਮੈਚ ਸਾਡੀ ਬੋਤ ਡੇਂਜਰ ਐ ਮਨ ਤਾਂ ਮਨ ਲੱ ਤੱਕ ਮੈਂ ਬਣਾਣਾ ਨੀ ਆਇਆ ਓ ਬੋਤ ਕੋਸ਼ਿਸ਼ ਕੀਤੀ ਮੈਨੇ ਇੱਕ ਦੋ ਵਾਰ ਬਣਾਣੇ ਦੀ ਪਰ ਮੇਰੇ ਕੋਲੋਂ ਨੀ ਬਣਿਆ।
ਮੈਂ ਤੇ ਜਦ ਲੋਕਡਾਊਨ ਲੱਗਿਆ ਸੀ ਨਾ ਤਦ ਮੈਂ ਇੱਕ ਵਾਰ ਜਲੇ ਫਿਰ ਬੋਤ ਵਧੀਆ ਬਣੀ ਸੀ ਜਲੇਬੀ। ਮਤਲਬ ਕੀ ਹੁੰ ਔਰ ਕਈ ਵਾਰ ਤਿਉਹਾਰ ਵੀ ਵੀ
ਹਾਂ-ਹਾਂ-ਹਾਂ ਇੱ ਜੇੜ੍ਹੇ ਪੰਜਾਬੀ ਲੋਕ ਵਿਸਾਖੀ
ਓਹੀ ਓ ਏ ਤੁਸੀਂ ਲੋਹੜੀ ਤੇ ਬਣਾਂਦੇ ਓ ਅਹ ਕੀ ਬੋਲਦੇ ਆ ਏ ਖਿਚੜੀ ਦਾ ਕਾ ਇਸਦੀ ਚੌਲ ਔਰ ਦਾਲਦੀ ਔਰ ਖੀਰ ਔਰ ਅਗਲੇ ਦਿਨ ਖਾਣੀ ਪੈਂਦੀ ਓ।
ਹਾਂਜੀ-ਹਾਂਜੀ-ਹਾਂਜੀ ਓ ਮੇਰੇ ਪੇਕੇ ਬਣਦੀ ਐ ਨਾ ਇੱਧਰ ਕੁੱਛ ਨੀ ਗਾ ਇਤਨਾ। ਹਾਂ ਮਹਾਰਾਸ਼ਟਰ ਪਾਸੇ ਓ ਪੇਕੇ ਸਭ ਕੁੱਝ ਹੁੰਦੈ ਹਾਂ ਦੀਵਾਲੀ ਤੇ ਕਾਰ
ਅੱਛਾ।
ਹਾਂ ਲੋੋਬੀਆ ਦਾ ਬੋਗ ਲੱਗਦਾ ਐ ਮਾਤਾ ਨੂੰ।
ਅੱਛਾ-ਅੱਛਾ
ਹਾਂ ਸਾਰਾ ਓ ਮੂਲੀ ਗੰਨੇ ਲਿਆ ਕੇ ਪੂਜਾ ਹੁੰਂਦੀ ਏ ਤੇ ਲੋਬੀਆ ਦਾ ਭੋਗ ਲੱਗਦਾ ਮਿੱਠੇ ਚਾਵਲ ਤੇ ਲੋਬੀਆ।
ਹਾਂ ਓਹੀ ਓਏ ਮਿੱਠੇ ਚਾਵਲ ਵੀ ਕਿੰਨੇ ਅੱਛੇ ਬਣਦੇ ਗੁੜ ਵਾਲੇ ਆਪਣੇ ਇੱਥੇ ਵਿਸਾਖੀ ਜ ਬਣਾ ਨੇ ਹੈ ਕੀ ਨੀ
ਹਾਂ-ਹਾਂ-ਹਾਂ ਹੋਰ ਬੋਤ ਬੋਤ ਚੀਜ਼ਾਂ ਬੋਤ ਚੀਜ਼ਾਂ ਬੋਤ ਅੱਛੀ ਬਣਦੀ ਏ
ਓਈ-ਓਈ-ਓਈ ਨਾਲੇ ਕੱਪੜੇ ਦੇਖਲੋ ਸਭ ਦੇ ਅਲੱਗ-ਅਲੱਗ ਤਿਉਹਾਰ ਦੇ ਅਲੱਗ-ਅਲੱਗ ਕੱਪੜੇ ਨੇ ਦੇਖੋ ਸਾਰੇ ਅਲੱਗ-ਅਲੱਗ ਤੁਸੀਂ ਕਿੱਥੇ ਵੀ ਘੁੰਮਲੋ ਇੰਡੀਆ ਚ ਹੈ ਕੀ ਨੀ ਤੇ ਤੁਸੀ ਨੂੰ ਅਲੱਗ-ਅਲੱਗ ਈ ਕੱਪੜੇ ਅਲੱਗ-ਅਲੱਗ ਹੀ ਪਹਿਨਾਵਾ ਲੱਗੇਗਾ ਸਭ ਦਾ।
ਹਾਂਜੀ-ਹਾਂਜੀ-ਹਾਂਜੀ ਓ ਤਾਂ ਹੈ ਓ ਤਾਂ ਹੈ। ਹੂੰ ਦੀਵਾਲੀ ਤੇ ਅਲੱਗ ਬੰਦਾ ਕੱਪੜੇ ਪਾਂਦੈ ਲੋਈ ਤੇ ਤਾਂ ਬੋਤ ਪੰਜਾਬੀ ਡਰੈਸਸ ਚੂੜਾ ਪਾਓ ਚੂੜੀਆਂ
ਓ ਤਾਂ ਹੈ ਈ ਹੈ ਤਿਉਹਾਰ ਤੇ ਤਿਉਹਾਰ ਹੀ ਹੈਗੇ ਦੇਖੋ ਤਿਉਹਾਰ ਲਈ ਨਾ ਕਦੀ-ਕਦੀ ਐਵੇਂ ਲੱਗਦਾ ਕਿ ਸਵੇਰੇ ਉੱਗ ਜਾਓ। ਉੱਠ ਕੇ ਨਾ ਓ ਤਿਆਰੀਆਂ ਕਿੰਨੀ ਅੱਛੀ ਲੱਗਦੀ ਐ ਕਰਨੀਆਂ। ਸਾਫ-ਸਫ਼ਾਈਆਂ ਤਿਆਰੀਆਂ ਅਲੱਗ-ਅਲੱਗ ਪਕਵਾਨ ਬਣਦੇ ਨੇ ਘਰੇ। ਲੇਕਿਨ ਏ ਸਭ ਤਿਉਹਾਰਾਂ ਤੇ ਹੀ ਬਨਦੇ ਨੇ। ਤਿਉਹਾਰ ਕਿੰਨੇ ਅੱਛੇ ਲੱਗਦੇ ਨੇ ਤਿਉਹਾਰ ਤੇ ਦਿਨ ਵੀ ਕਿੰਨੇ ਅੱਛੇ ਲੱਗਦੇ ਨੇ, ਐਵੇਂ ਲੱਗਦਾ ਕੀ ਕਿੰਨੇ ਵਧੀਆ ਦਿਨ ਚੱਲ ਰਏ ਨੇ।
ਹੂੰ, ਮਹਾਰਾਸ਼ਟਰ ਚ ਗਣਪਤੀ ਵੀ ਬੋਤ ਅੱਛਾ, ਬਹੁਤ ਵੱਡਾ ਫੈਸਟੀਵਲ ਮਨਾਇਆ ਜਾਂਦੈ।
ਹਾਂਜੀ ਬੋਹਤ ਵੱਡਾ ਐਕ
ਬੋਤ-ਬੋਤ-ਬੋਤ ਬੋਤ ਅੱਛਾ ਲੱਗਦੈ ਗਣਪਤੀ ਵੀ। ਹੈਲੋ।
ਕਿੰਨੇ ਲੋਕੀ ਤੇ ਘਰੇ ਈ ਬਿੱਠਾਂਦੇ ਨੇ।
ਹਾਂ ਬੋਤ ਸਾਰੇ ਲੋਕ ਬਿੱਠਾਂਦੇ ਨੇ ਗਣਪਤੀ ਕਾਰ।
ਤੇ ਜਦ ਓ ਬਿੱਠਾਂਦੇ ਨੇ ਤਦ ਵੀ ਓ ਕਿੰਨੇ ਪਕਵਾਨ ਘਰੇ ਬਣਾਦੇ ਨੇ।
ਹਾਂਜੀ-ਹਾਂਜੀ ਅਲੱਗ ਪ੍ਰਕਾਰ ਦੇ ਮੋਦਕ ਅੱਜ ਕੱਲ ਤਾਂ ਮੋਦਕ ਦੇ ਵੀ ਕਿਤਨੇ ਕਿਤਨੇ ਪ੍ਰਕਾਰ ਆ ਗੇ ਵਾਲੇ ਆ ਗੇ ਤਲਨੇ ਵਾਲੇ ਆ ਗਏ ਕੁੱਛ
ਹਾਂ ਓਹੀ ਮੋਦਕ ਦੇ ਵੀ ਅਲੱਗ ਆਪਣੇ ਅਲੱਗ-ਅਲੱਗ-ਅਲੱਗ-ਅਲੱਗ ਪ੍ਰਕਾਰ ਆ ਗਏ ਨੇ ਅੱਜ ਕੱਲ ਤੇ ਕਿੰਨੇ ਮਤਲਬ ਚੀਜ਼ ਮੋਮੋ ਏ ਮੋਦਕ ਵੀ ਬਣਾਂਦੇ ਨੇ ਮਤਲਬ ਸਭ ਦੇ ਅਲੱਗ-ਅਲੱਗ ਗੁਲਕ ਮੋ ਅ ਮੋਦਕ ਹੋ ਗਿਆ।
ਹੂੰ-ਹੂੰ
ਸਬ ਅਲੱਗ-ਅਲੱਗ ਟੇਸਟ ਦੇ ਬਣਾਂਦੇ ਨੇ, ਬੜੇ ਸਵਾਦ ਲੱਗਦੇ ਨੇ, ਐਦਾ ਏ। ਓਏ
ਹਾਂ ਬਸ, ਫੈਸਟੀਵਲ ਸੱਚੀ, ਸਾਰੇ ਈ ਬੋਤ ਅੱ ਚਲਦੇ ਹੂੰ।
ਨਾਲੇ ਇੰਨੇ ਫੈਸਟੀਵਲਜ ਨੂੰ ਤੁਸੀਂ ਓਰ ਕਿਤੇ ਦੇਖ ਵੀ ਨੀ ਪਾਓਗੇ, ਜਿੰਨੇ ਇੱਥੇ ਹੇਗੇ। ਹੈ ਕੀ ਨੀ, ਜਿੰਨੇ ਪਾ ਪਰਤ ਵਿੱਚ ਹੈਗੇ ਨੇ, ਭਾਰਤ
ਹੂੰ-ਹੂੰ-ਹੂੰ-ਹੂੰ-ਹੂੰ-ਹੂੰ ਹਾਂਜੀ-ਹਾਂਜੀ।
ਵੱਲ ਦੀ ਰੌਣਕ ਈ ਅਲੱਗ ਹੁੰਦੀ ਐ, ਹੈ ਕੀ ਨੀ, ਗਣਪਤੀ ਦੇ ਇੱਥੇ ਮਹਾਰਾਸ਼ਟਰਾ ਵਿੱਚ ਐਵੇਂ ਕਿ ਹਰ ਜਗ੍ਹਾ ਤੇ ਨਾ ਸਟੋਲ ਲੱਗੇ ਹੁੰਦੇ ਨੇ, ਛੋਟੇ-ਛੋਟੇ ਗਣਪਤੀ ਦੇ ਠਾਏ ਹੁੰਦੇ ਨੇ, ਨਾਲ ਹੀ ਉਸਦੇ ਨਾਲ ਹੀ ਕੋਈ ਨਾ ਕੋਈ ਤਣਾ ਨਾ ਐਵੇਂ, ਇੱਕ ਅੱਧਾ ਨਾ ਕੁਛ, ਮਤਲਬ ਕੋਈ ਇਸਦਾ ਨਾ, ਪ੍ਰਕਾਰ ਦਾ ਇਸ ਤਰ੍ਹਾਂ ਸ਼ੋਅ ਕਰਦੇ ਨੇ, ਛੋਟਾ ਸਟੇਜ ਸ਼ੋਅ। ਫਿਰ ਉਸਦੇ ਉੱਤੇ ਉਹ ਦੱਸਦੇ ਨੇ ਕਿ, ਇਹ ਉਸ ਟਾਈਮ ਦੇ ਉੱਤੇ ਐਵੇਂ ਹੋਇਆ ਸੀ। ਉਹ ਕਿੰਨੇ ਅੱਛੇ ਲੱਗਦੇ ਅਸੀਂ ਰਾ ਰਾਤ ਨੂੰ ਜਦ, ਅਸੀਂ ਛੋਟੇ ਹੁੰਦੇ ਅਸੀਂ ਰਾਤ ਨੂੰ ਨਾ ਬੱਸ ਵਿੱਚ ਨਿਕਲ ਜਾਣਾ, ਤੇ ਪੂਰੀ ਰਾਤ ਅਸੀਂ, ਪੂਰੀ ਪੂਰੀ ਗਣਪਤੀਆਂ ਦੇਖ ਕੇ ਫਿਰ ਆਣਾ, ਕਰੇ।
ਹਾਂ ਹਾਂ ਹੁਣ ਗਣਪਤੀ ਮਾਤਾ ਵੀ ਜਿਹੜੀ, ਇਥੇ ਬਣਾਦੇ ਦੇ ਨੇ ਇਧਰ ਜਗ੍ਹਾ ਜਗ੍ਹਾ ਤੇ ਫਿਰਨਾ, ਮੱਥੇ ਟੇਕਣਾ ਕਰਨਾ ਹਾਂ, ਬਹੁਤ ਅੱਛਾ ਲੱਗਦੈ, ਅਲੱਗ ਅਲੱਗ ਕਰ
ਉਹੀ ਏ
ਹਾਂਜੀ -ਹਾਂਜੀ।
ਨਵਰਾਤਰੇ ਉਹ ਵੀ ਲੋਕੀ ਬਹੁਤ ਮਨਾਂਦੇ ਨੇ। ਬਹੁਤ ਅ
ਬੋਤ-ਬੋਤ-ਬੋਤ।
ਦਾ ਤਿਹਾਰ
ਹਾਂ। ਨਵਰਾਤੇ ਜਾਦਾ ਅੱਛੇ ਬਣੇ ਦੇਵੀਆਂ ਹਾਂ, ਦੇਵੀਆਂ ਥੋੜੀ ਜਾਦਾ ਬਿਠਾ ਦੇਂਨੇ ਮਹਾਰਾਸ਼ਟਰ ਪਾਸੇ ਵ
ਹਾਂਜੀ- ਹਾਂਜੀ, ਲੇਕਿਨ ਗੁਜਰਾਤ ਵਾਲੇ ਪਾਸੇ ਜਾਦਾ ਮੰਦੇ ਨੇ ਕਿਉਂਕਿ, ਗੁਜਰਾਤੀ ਹੈ ਨਾ ਤੇ ਓ ਨਾ ਇਸਦਾ ਓ ਕੀ ਕ, ਖੇਲਦੇ ਨੇ ਓ ਲੋਕ? ਏਜਾਂ, ਆਹਾ ਡਾਡੀਆਂ ਖੇਲਦੇ ਨੇ, ਗਰ ਗਰਬਾ- ਗਰਬਾ, ਗਰਬਾ, ਡਾਂਡੀਆ ਹੈਕੇ ਨੀਂ, ਹੱਥ ਨਾਲ ਗਰਬਾ ਖੇਲਦੇ ਨੇ, ਡਾਂਡੀਆਂ ਖੇਲਦੇ ਨੇ। ਕਿੰਨਾ ਅੱਛਾ ਲੱਗਦੈ, ਵੀ ਅੱਛੇ ਜੇ ਪਹਿਨਾਵੇ ਪਾ ਕੇ, ਲੋਕੀ ਖੜੇ ਹੋ ਜਾਂਦੇ ਨੇ ਇਹ ਸਭ ਹੈ ਕਿ ਨਹੀਂ ਕਿੰਨਾ ਤਿਉਹਾਰ ਆਪਣੇ ਇੱਥੇ ਤਾਂ ਅਹ ਤਿਉਹਾਰ ਉਹੀ ਹੈ ਜਿਹੜਾ ਗੁਰਦੁਆਰੇ ਮੰਨਦਾ ਹੈ ਹੈ ਕੀ ਨਹੀਂ ਇਹ ਤੇ ਹੋ ਹੀ ਹੈ, ਲੇਕਿਨ ਆਪਣੇ ਇਸਦੇ ਵਿੱਚ ਇਹੀ ਦੇਖਿਆ, ਕਿ ਇਹ ਗਾਣਾ ਵਜਾਣਾ ਜ਼ਿਆਦਾ ਦਾ ਨੀ ਹੁੰਦੈ ਉਹੀ ਤਿਉਹਾਰ ਹੈ, ਕਿ ਜਿਹੜਾ ਗੁਰਦੁਆਰੇ ਚ ਬਨ ਜਾਏ, ਤੇ ਲੋਕਾਂ ਦੀ ਸੇਵਾ ਜਿਹੜਾ ਸਾਡੇ ਬਾਬਾ ਜੀ ਨੇ ਸਾਨੂੰ ਬੋਲਿਆ ਹੈ। ਕੀ ਵਨ ਕੇਜ ਆਪਣਾ ਹੈ ਕੀ ਨੀਂ ਅੱਗੇ -ਅੱਗੇ ਕਰਨਾ, ਤੇ ਲੋਕਾਂ ਨੂੰ ਅਸੀਂ ਬਸ ਰੋਟੀ ਰਟੀ ਖਿਲਾਰੇ ਲੰਗਰ ਛਕਾਰੇ, ਉਓਹੀ ਉਹਨਾਂ ਦੇ ਨਯਮਾਂ ਤੇ ਚ ਰਾਰੇ ਚੱਲ ਰਹੇ ਨੇ, ਲੇਕਿਨ ਕਿੱਥੇ ਵੀ ਐਵੇਂ ਹੁੰਦਾ ਨਈ ਐ।
ਨਹੀਂ ਨਹੀਂ ਇਹਵੇਂ ਨਹੀਂੀ ਹੁੰਦਾ ਬਰਾਬਰ ਇੱਕਦਮ ਬਰਾਬਰ ਪਰ ਆਪਣੇ ਆਪਣੇ ਗੁਰੂਆਂ ਨੇ ਆਪਣੇਿੱ ਖਵਾਈ ਹਈ ਹੈ ਕਿ ਲੰਗਰ ਲੰਗਰ ਲਗਾਓ
ਹਾਂਜੀ ਹਾਂਜੀ ਤੇ ਉਹ ਉਹ ਵੀ ਵਧ ਵਧੀਆ ਹੈ ਨਾ ਹੈਗੀ ਨੀ ਬਾਬਾ ਜੀ ਤੋਂ ਵੱਡਾ ਕੋਈ ਥੋੜੀ ਨਾ ਦਿਨ ਦਿ ਹਥ ਅਸੀਂ ਉਹਨਾਂ ਕੋਲ ਜਾਂਦੇ ਨੇ ਮਿਲਦੇ ਨੇ ਮੱਥਾ ਟੇਕਦੇ ਨੇ ਉਹ
ਹਾਂਜੀ ਹਾਂਜੀ ਹਾਂ ਬਹੁਤ ਵਧੀਆ ਗੱਲ ਹੈ ਬਹੁਤ ਮੈਂ ਤਾਂ ਕਹਿਦੀ ਗੁਰਦੁਆਰੇ ਰੋਜ਼ ਹੀ ਜਾਣਾ ਚਾਹੀਦਾ
ਹਾਂਜੀ ਉਹ ਤਾਂ ਹੈ ਹੀ ਹੈ ਰੋਜ਼ ਜਾਣਾ ਚਾਹੀਦਾ ਗੁਰਦੁਆਰੇ ਤੇ ਉਹੀ ਹੋ ਨਾਲੇ ਕਿੰਨੇ ਤਿਉਹਾਰ ਹੈਗੇ ਨੇ ਐਵੇਂ ਹੀ ਮਨਾਉਂਦੇ ਨੇ ਹੈਗੇ ਨਹੀਂੀ ਲੋਕੀ, ਬਹੁਤ ਸਾਰੇ ਤਿਉਹਾਰ ਨੇ ਹੁਣ ਦੇਖੋ ਰਕਸ਼ ਬੰਧਨ ਆ ਜਾਏਗਾ,
ਹਾਂਜੀ ਹਾਂਜੀ ਹਾਂਜੀ
ਕਿਸ ਤਰ੍ਹਾਂ ਨਕਸ਼ਾ ਬ